ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹੋਰ ਕਿਵੇ ਹੋ ਤੁਸੀ?
ਦੱਸੋ?
ਅਸੀ ਵੀ, ਵਧੀਆ ਜੀ। ਹੋਰ ਕੀ ਕਰਦੇ ਹੋ?
ਬਸ, ਕੁਛ ਨਹੀ ਫਰੀ ਜੀ।
ਅਛਾ ਜੀ ਅਛਾ, ਚਲੋ ਵਧੀਆ ਹੈਗਾ। ਹੋਰ, ਘਰ-ਪਰਿਵਾਰ ਸਾਰੇ ਵਧੀਆ ਜੀ।
ਹਾਂਜੀ, ਬਹੁਤ ਵਧੀਆ।
ਚਲੋ, ਵਧੀਆ ਜੀ ਵਧੀਆ।
ਹਾਂਜੀ। ਅਜ ਆਪਾਂ, ਡਾਕਟਰ ਭੀਮ ਰਾਓੇ ਅੰਬੇਡਕਰ, ਘਰ ਦੇ ਤੋਂ। ਡਾ ਭੀਮ ਰਾਓ ਅੰਬੇਡਕਰ, ਦੇ ਤੋਂ। ਕਿਤੇ, ਗਲ ਕਰਾਂਗੇ ਜੀ। ਜਿਹੜੇ ਆਪਣੇ, ਡਾਕਟਰ ਭੀਮ ਰਾਓ ਅੰਬੇਦਕਰ ਜੀ, ਜੀ। ਉਹ ਇਕ ਵਿਦਵਾਨ। ਕਾਨੂੰਨ ਦਾਨ, ਅਤੇ ਦੇਸ਼ ਨੂੰ ਪਿਆਰ ਕਰਨ, ਵਾਲੇ ਇਨਸਾਨ ਸੀ ਜੀ।
ਹਾਂਜੀ, ਬਿਲਕੁਲ ਜੀ।
ਆਪ, ਆਪ ਰਾਜਨੀਤੀ, ਸਮਾਜਿਕ, ਅਤੇ ਆਰਥਿਕ ਵਿਸ਼ਿਆਂ, ਬਾਰੇ ਡੂੰਘੀ ਸੂੰਝ ਰੱਖਦੇ ਸਨ। ਉਹ।
ਹਾਂਜੀ- ਹਾਂਜੀ, ਵੇ ਉਹਨਾ ਨੇ, ਤੁਸੀ ਲਾ ਲਓ ਵੀ ਪੱਛੜਿਆਂ, ਮਜ਼ਦੂਰਾਂ ਤੇ ਔਰਤਾਂ ਦੇ ਅਧਿਕਾਰਾਂ ਦੀ ਲੜਾਈ ਵਗੈਰਾ ਜਿਹੜਾ ਖਤਮ ਕਰ ਦਿਤਾ ਸੀਗਾ। ਕਹਿ ਸਕਦੇ, ਹਾਂਜੀ।
ਹਾਂਜੀ, ਬਿਲਕੁਲ ਜੀ।
ਉਹਨਾਂ ਦਾ, ਕੀ ਸੀ। ਮੁੱਢਲਾ ਜੀਵਨ ਤੇ ਸਿੱਖਿਆ। ਹਨਾ ਜਿਵੇਂ ਆਪਾਂ, ਕਹਿ ਸਕਦੇ ਹਾਂ। ਜਿਹੜਾ ਭੀਮ ਰਾਓ ਅੰਬੇਦਕਰ, ਦਾ ਜਨਮ ਸੀ। ਉਹ ਚੌਦਾਂ ਅਪ੍ਰੈਲ ਅਠਾਰਾਂ ਸੌ, ਇਕਾਨਵੇਂ ਨੂੰ ਉਧਰ, ਮੱਧ ਪ੍ਰਦੇਸ਼, ਸਾਈਡ ਹੋਇਆ ਸੀ। ਸ਼ਾਇਦ।
ਹਾਂਜੀ। ਜਿਹੜੇ ਸਮਾ ਹਾਂਜੀ। ਆਪ ਨੇ ਸਮਾਜ ਵਿਚ, ਅਨਪੜਤਾ, ਅੰਧ ਵਿਸ਼ਵਾਸ ਅਤੇ ਛੂਤ- ਛਾਤ ਨੂੰ ਖਤਮ ਕਰਨ ਲਈ, ਬਹੁਤ ਸਾਰੇ ਯਤਨ ਕਰੇ। ਉਹਨਾ ਨੇ ਜੀ।
ਹਾਂਜੀ ਹਾਂ। ਕਿਉਕਿ, ਜਦੋਂ ਇਹ ਸਕੂਲ ਦੇ ਵਿਚ, ਪੜਨ ਗਏ ਸੀ। ਤਾਂ ਇਹਨਾਂ ਨੂੰ, ਉਥੇ ਜਿਹੜਾ ਬ ਤਰਾਂ ਸੀ। ਇਹਨਾ ਨਾਲ ਕੀਤਾ ਜਾਂਦਾ ਸੀ।
ਹਾਂਜੀ।
ਕਿਉਂਕਿ ਇਹ, ਪਛੜੀ ਹੋਈ ਜਾਤੀ ਨਾਲ ਸੀ, ਜਿਹੜੇ ਸੰਬੰਧਿਤ ਸੀਗੇ।
ਹਾਂਜੀ।
ਫੇਰ ਇਹਨਾਂ ਨੇ, ਕੀ ਸੀ ਵੀ, ਇਹ ਜਿਹੜਾ ਖਾਤਮਾ, ਆਪਾਂ ਨੂੰ ਕਰਨਾ ਚਾਹੀਦਾ ਹੈਗਾ।
ਹਾਂਜੀ।
ਕਿਉਂਕਿ ਜਿਹਦੇ ਨਾਲ, ਆਪਣਾ ਸਮਾਜ ਹੈ, ਉਹ ਅੱਗੇ ਵੀ, ਵੱਧ ਸਕਦਾ, ਦੇਖੋ ਹਨਾ।
ਹਾਂਜੀ।
ਇਸ ਤੋਂ ਇਲਾਵਾ, ਉਹਨਾਂ ਨੇ ਕੀ ਕਰੀ ਸੀ। ਉਹ ਸਭ ਤੋਂ ਵੱਧ, ਪੜੇ- ਲਿਖੇ ਸੀਗੇ।
ਹਾਂਜੀ, ਬਿਲਕੁਲ ਜੀ।
ਉਹਨਾਂ ਨੇ, ਜਿਹੜੀ ਬੰਬਈ ਦੀ ਯੂਨੀਵਰਸਿਟੀ ਸੀ। ਉਹਨਾਂ ਤੋਂ ਬੀ ਏ, ਕੀਤੀ ਸੀਗੀ।
ਹਾਂਜੀ।
ਫੇਰ, ਉਹ ਗਏ ਸੀ। ਕੋਲੰਬੀਆ ਯੂਨੀਵਰਸਿਟੀ, ਦੇ ਵਿੱਚ।
ਹਾਂਜੀ।
ਜਿੱਥੇ ਉਹਨਾਂ ਨੇ ਤੁਸੀਂ ਲਾ ਲਓ ਵੀ ਕਹਿੰਦੇ ਪੀ ਐਚ ਡੀ ਕੀਤੀ ਹੈਗੀ। ਉਹਨਾਂ ਨੇ ਬਹੁਤ ਸਾਰੀਆਂ ਡਿਗਰੀਆਂ ਸੀ ਜਿਹੜੀਆਂ ਹਾਸਿਲ ਕੀਤੀਆਂ ਹੋਈਆਂ ਸੀਗੀਆਂ
ਹਾਂਜੀ ਬਿਲਕੁਲ ਜੀ।
ਕਿਉਂਕਿ ਉਹਨਾਂ ਨੂੰ ਪੜ੍ਹਾਈ ਦਾ ਜਿਹੜਾ ਬਹੁਤ ਜ਼ਿਆਦਾ ਸ਼ੌਕ ਸੀਗਾ।
ਬਿਲਕੁਲ ਜੀ ਬਿਲਕੁਲ। ਡਾਕਟਰ ਭੀਮ ਰਾਓ ਅੰਬੇਦਕਰ ਨੂੰ ਭਾਰਤੀ ਸੰਵਿਧਾਨ ਦੇ ਨਿਮਿਤ ਵੀ ਕਿਹਾ ਜਾਂਦਾ ਜੀ ਭਾਰਤ ਦੇ ਲੋਕ- ਲੋਕ ਆਪ ਨੂੰ ਬਾਬਾ ਸਾਹਿਬ ਵੀ ਕਹਿ ਕੇ ਯਾਦ ਕਰਦੇ ਹਨ ਜੀ।
ਅੱਛਾ ਜੀ ਅੱਛਾ,
ਹਾਂਜੀ, ਆਪ ਜਿਹੜਾ ਡਾ ਟਰ ਭੀਮ ਰਾਓ ਅੰਬੇਦਕਰ ਤੀ ਜੀ, ਉਹਨਾਂ ਨੇ ਬਹੁਤ ਰਾ ਰਤਨ ਭਾਰਤੀ ਰਤਨ ਵੀ ਸਨਮਾਨਿਤ ਕੀਤੇ ਗਏ ਉਹਨਾਂ ਨੂੰ ਜੀ
ਅੱਛਾ ਜੀ ਅੱਛਾ
ਅਹ ਜਿਵੇਂ ਤੁਸੀਂ ਦੱਸਿਆ ਹੀ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਹੈ ਜਿਹੜਾ ਹੀ। ਚੌਦਾਂ ਅਪ੍ਰੈਲ ਅਠਾਰਾਂ ਸੌ ਇਕਾਨਵੇਂ ਈਸਵੀ ਨੂੰ ਜੀ ਬੜੌਦਰਾ ਵਿਖੇ ਹੋਇਆ ਸੀ ਜੀ
ਹਾਂਜੀ ਹਾਂ ਤੇ ਉਹਨਾਂ ਨੇ ਬਹੁਤ ਸਾਰੇ ਅੰਦੋਲਨ ਸੀ ਜਿਹੜੇ ਉਹਨਾਂ ਦੇ ਵਿੱਚ ਵੀ ਹਿੱਸਾ ਲਿਆ ਸੀਗਾ
ਹਾਂਜੀ ਬਿਲਕੁਲ ਜੀ
ਕਿਉਂਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਭਾਰਤੀ ਸੰਵਿਧਾਨ ਦੀ ਕਮੇਟੀ ਦਾ ਪ੍ਰਧਾਨ ਵੀ ਬਣਾਇਆ ਗਿਆ ਸੀ ਹਨਾ
ਹਾਂਜੀ ਹਾਂਜੀ,
ਜਿਹੜਾ ਆਪਣਾ ਸੰਵਿਧਾਨ ਸੀ ਉਹ ਡਾਕਟਰ ਭੀਮ ਰਾਓ ਅੰਬੇਦਕਰ ਦੀ ਨਿਗਰਾਨੀ ਹੇਠ ਹੀ ਤਿਆਰ। ਕੀਤਾ ਗਿਆ ਸੀਗਾ
ਬਿਲਕੁਲ ਜੀ ਬਿਲਕੁਲ
ਜਿਹਦੇ ਵਿੱਚ ਤੁਸੀਂ ਲਾ ਲਓ ਜਾਤ -ਪਾਤ ਲਿੰਗ ਦੇ ਵਿਤਕਰੇ ਨੂੰ ਧਾਰਾਂ ਸਤਾਰਾਂ ਦੇ ਅਨੁਸਾਰ ਖ਼ਤਮ ਕਰਿਆ ਗਿਆ ਸੀ ਕਹਿੰਦੇ ਵੀ
ਹਾਂਜੀ ਬਿਲਕੁਲ ਜੀ
ਇਹਦੇ ਵਿੱਚ ਕੀ ਸੀ ਜਿਹੜਾ ਔਰਤਾਂ ਦਾ ਅਧਿਕਾਰ ਸੀ ਉਹਦੇ ਬਾਰੇ ਵੀ ਲਿਖਿਆ ਗਿਆ ਸੀ
ਹਾਂਜੀ
ਉਹ ਜੀ ਇਰੋਂਤਹਾਰਤਾਂ ਨੂੰ ਜਾਇਜ਼ਾ ਇਹਦੇ ਵਿੱਚ ਅਧਿਕਾਰ ਅਤੇ ਤਲਾਕ ਵਰਗਾ ਜਿਹੜਾ
ਹਾਂਜੀ
ਇਹ ਵਤ ਵੀ ਕੀਤੀ ਗਈ ਸੀਗੀ
ਹਾਂਜੀ
ਤੇ ਉਹਨਾਂ ਨੇ ਕੀ ਕੀਤਾ ਸੀਗਾ ਰਿਜ਼ਰਵ ਬੈਂਕ ਦੀ ਸਥਾਪਨਾ ਸੀ ਜਿਹੜੀ
ਹਾਂਜੀ
ਉਹ ਡਾਕਟਰ ਅੰਬੇਦਕਰ ਦੀ ਕਿਤਾਬ ਦੇ ਵਿੱਚ ਵੀ ਕਹਿੰਦੇ ਵੀ, ਦੱਸੀ ਗਈ ਹੈਗੀ ਸੁਜਾਵਾਂ ਦੇ ਅਧਾਰ ਤੇ ਕੀਤੀ ਗਈ ਸੀ। ਜਿੱਦਾਂ ਆਪਾਂ ਆਰ ਬੀ ਆਈ ਦੀ ਕਹਿਣੇ ਹੁੰਦੇ
ਹਾਂਜੀ ਬਿਲਕੁਲ ਜੀ
ਉਹਨਾਂ ਨੇ ਇਹ ਵੀ ਕਰਿਆ ਸੀ ਜਿਹੜੇ ਮਜ਼ਦੂਰ ਸੀਗੇ ਦੇਖੋ ਹਨਾ
ਹਾਂਜੀ
ਉਹਨਾਂ ਦੇ ਕੰਮ ਨੂੰ ਘਟਾ ਕੇ ਅੱਠ ਘੰਟੇ ਵੀ ਕੀਤਾ ਗਿਆ ਸੀਗਾ
ਬਿਲਕੁਲ ਜੀ
ਮਹਿਲਾ ਮਜ਼ਦੂਸਤੀਆਂ ਜਿਹੜੀਆਂ ਵੀ ਔਰਤਾਂ ਕੰਮ ਕਰ ਰਹੀਆਂ ਸੀ ਉਹਨਾਂ ਲਈ ਛੁੱਟੀ ਦਾ ਵੀ ਸ਼ੁਰੂਆਤ ਕੀਤੀ ਗਈ ਵੀ ਇਹਨਾਂ ਨੂੰ ਆਪਾਂ ਇੱਕ ਛੁੱਟੀ ਵੀ ਦੇ ਸਕੀਏ
ਹਾਂਜੀ ਬਿਲਕੁਲ ਜੀ
ਫਿਰ ਉਹਨਾ ਨੇ ਕੀ ਕੀਤਾ ਸੀਗਾ
ਹਾਂਜੀ
ਜਿਹੜਾ ਟਰਮ ਸੀਗਾ
ਹਾਂਜੀ
ਉਹਨੂੰ ਵੀ ਬਦਲਨ ਦੀ ਉਹ ਕੋਸ਼ਿਸ਼ ਸੀ ਜਿਹੜੀ, ਉਹ ਤੋਂ ਨਕਾਮ ਰਹੇ ਸੀ
ਹਾਂਜੀ
ਕਿਉਂਕਿ ਉਹ ਇਹਨਾਂ ਨੇ ਐਲਾਨ ਕੀਤਾ ਸੀ ਮੈਂ ਹਿੰਦੂ ਪੈਦਾ ਹੋਇਆ ਸੀ, ਮੈਂ ਹਿੰਦੂ ਹੀ ਮਰਾਂਗਾ ਨਹੀਂ।
ਹਾਂਜੀ ਬਿਲਕੁਲ ਜੀ
ਕਿਉਂਕਿ ਬਹੁਤ ਸਾਰੇ ਲੱਖਾਂ ਲੋਕ ਸੀ ਜਿਨਾਂ ਨੇ ਬੁੱਧ ਧਰਮ ਨੂੰ ਅਪਣਾ ਲਿਆ ਸੀਗਾ
ਹਾਂਜੀ ਬਿਲਕੁਲ ਜੀ
ਹੂ ਹੂ ਤੇ ਉਸ ਤੋਂ ਇਲਾਵਾ ਉਹਨਾਂ ਨੇ, ਕੀ ਕੀਤਾ ਸੀਗਾ
ਹਾਂਜੀ
ਦੇਸ਼ ਦੇ ਵਿੱਚ ਬਹੁਤ ਵੱਡੇ, ਸਮਾਜ ਸੁਧਾਰਿਕ ਆਰਥਿਕ ਹੈਨਾ
ਹਾਂਜੀ
ਇਹਨਾਂ ਦੇ ਵਿੱਚ ਵੀ, ਬਹੁਤ ਜਿਆਦਾ ਯੋਗਦਾਨ ਦਿੱਤਾ ਹੈਗਾ ਉਹਨਾਂ ਨੇ।
ਹਾਂਜੀ
ਕਿਉਂਕਿ ਉਹ ਦੇਸ਼ ਨੂੰ ਕੀ ਸੀ, ਆਪਣੇ ਨੂੰ ਉੱਚਾ ਉਠਾਉਣਾ ਚਾਹੁੰਦੇ ਸੀਗੇ।
ਹਾਂਜੀ
ਤੇ ਇਸ ਤੋਂ ਇਲਾਵਾ ਉਹਨਾਂ ਨੇ ਕੀ ਕਿਹਾ ਸੀ, ਮਹਾਨ ਸਤਿਆਗ੍ਰਹਿ, ਜਿਹਦੇ ਵਿੱਚ ਅਛੁਤ ਕਹਿ, ਜਾਣ ਵਾਲੇ ਲੋਕਾਂ ਨੂੰ ਜਿਵੇਂ ਆਪਾਂ ਕਹਿੰਨੇ ਆਂ ਜੀ
ਹਾਂਜੀ
ਵੀ ਉੱਥੇ ਇੱਕ ਤਲਾਬ ਸੀਗਾ, ਉਹਦੇ ਵਿੱਚੋਂ ਜਿਵੇਂ ਆਪਾਂ ਕਹਿੰਦੇ ਪਾਣੀ ਪੀਣ ਦਾ ਘਰ ਨਹੀਂ ਸੀਗਾ
ਹਾਂਜੀ
ਉਹਨਾਂ ਨੇ ਉਹਦੇ ਖਿਲਾਫ਼ ਵੀ ਅੰਦੋਲਨ ਚਲਾਇਆ ਸੀਗਾ
ਹਾਂਜੀ
ਵੀ ਜਿਹੜੀ ਛੋਟੀ ਜਾਤੀ ਦੇ ਜਿੱਦ ਲੋਕ ਨੇਗੇ, ਉਹਨਾ ਨੂੰ ਵੀ ਉੱਥੇ ਪਾਣੀ ਪੀਣ ਦਾ ਅਧਿਕਾਰ ਦਿੱਤਾ ਜਾਵੇ।
ਹਾਂਜੀ ਬਿਲਕੁਲ ਜੀ
ਜਿਹੜਾ ਇਹ ਅੰਦੋਲਨ ਸੀ, ਕਾਫੀ ਟਾਈਮ ਚੱਲਦਾ ਰਿਹਾ।
ਹਾਂਜੀ ਬਿਲਕੁਲ ਜੀ
ਪਰ ਭੀਮ ਰਾਓ ਸੀ ਜਿਹੜੇ, ਇਹ ਅੰਦੋਲਨ ਦੇ ਵਿੱਚ ਬਹੁਤ ਜਿਆਦਾ ਸਾਫ਼ ਖਲੋਏ ਸੀਗੇ ਕਿਉਂਕਿ ਉਹਨਾਂ ਨੂੰ ਉੱਥੋਂ ਪਾਣੀ ਪੀਣ ਦਾ, ਅਧਿਕਾਰ ਮਿਲ ਗਿਆ ਸੀ।
ਹਾਂਜੀ ਬਿਲਕੁਲ ਜੀ
ਫੇਰ ਇੱਕ ਹੋਰ ਅੰਦੋਲਨ ਸੀ, ਉਹਦਾ ਨਾਮ ਸੀਗਾ ਕਾਲਾ ਰਾਮ ਮੰਦਿਰ ਅੰਦੋਲਨ
ਹਾਂਜੀ ਬਿਲਕੁਲ ਜੀ
ਉਹ ਉੱਥੇ ਕੀ ਸੀਗਾ, ਜਿਹੜੇ ਦਲਿਤ ਲੋਕ ਸੀ ਬਤ ਤੇ ਛੋਟੇ ਵਰਗ ਦੇ ਹੈਨਾ ਔਹ। ਉਹਨਾਂ ਨੂੰ ਕੀ ਸੀ, ਮੰਦਿਰ ਦੇ ਵਿੱਚ ਜਾਣ ਨੀ ਦਿੱਤਾ ਜਾਂਦਾ ਸੀਗਾ।
ਹਾਂਜੀ, ਬਿਲਕੁਲ ਜੀ।
ਫੇਰ ਉਹਨਾਂ ਨੇ ਕੀ ਸੋਚਿਆ ਸੀ, ਕਿ ਵੀ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਇੱਕ ਬਰਾਬਰ ਹੀ ਸਮਝਣਾ ਚਾਹੀਦਾ। ਸਾਰਿਆਂ ਨੂੰ ਹੁਣ ਇਹ ਅਧਿਕਾਰ ਮਿਲਣਾ ਚਾਹੀਦਾ। ਕਿਉਂਕਿ ਧਰਮ ਨੂੰ ਮੰਨਣ ਦਾ ਸਭ ਨੂੰ ਅਧਿਕਾਰ ਹੁੰਦਾ ਆਪਾਂ ਨੂੰ।
ਹਾਂਜੀ।
ਫਿਰ ਉਹਨਾਂ ਨੇ ਉੱਥੇ ਵੀ ਇੱਕ ਅੰਦੋਲਨ ਚਲਾਇਆ ਸੀਗਾ।
ਹਾਂਜੀ।
ਉਹ ਅੰਦੋਲਨ ਸੀ ਜਿਹੜਾ, ਬਹੁਤ ਹੀ ਸ਼ਾਂਤੀ ਪੂਰਵਕ ਢੰਗ ਨਾਲ ਕੀਤਾ। ਕੀਤਾ ਗਿਆ ਸੀਗਾ। ਤੇ ਇਸ ਤੋਂ ਇਲਾਵਾ ਉਹਨਾਂ ਨੇ ਕੀ ਕਰਿਆ। ਸੀ ਵੀ ਹੋਰ ਜਿਹੜੇ ਲੋਕ ਸੀ ਪੱਛੜੇ ਵਰਗ ਤੀ ਉਹਨਾਂ ਨੂੰ ਉਹਨਾਂ ਦੇ ਅ ਘਰ ਦਬਾਉਣ ਦੇ ਲਈ ਬੋਹਤ ਆਵਾਜ਼ ਉਠਾਈ ਸੀਗੀ। ਜਿੰਨਾਂ ਦੇ ਵਿੱਚ ਕਿ ਉਹ ਬੋਹਤ ਜਾਦਾ ਸਫਲ ਹੋਏ ਸੀਗੇ।
ਹਾਂਜੀ।
ਕਿਉਂਕਿ ਉਹ ਆਵਾਜ਼ ਤਾਂ ਉਠਾ ਰਹੇ ਸੀ, ਕਿਉਂਕਿ ਛੋਟੀ ਉਮਰ ਤੋਂ ਉਹਨਾਂ ਦੇ ਨਾਲ ਹੀ ਬ ਤਰ੍ਹਾਂ ਹੁੰਦਾ ਆ ਰਿਹਾ ਸ
ਹਾਂਜੀ, ਬਿਲਕੁਲ ਜੀ।
ਕਿਉ ਜਿਹਨੂੰ ਉਹ ਵੀ ਆਪਾਂ ਕਹਿ ਸਕਦੇ ਹਾਂ ਕਿ ਵੀ ਆਪਾਂ ਏਦਾ ਖ਼ਤਮਾ ਕਰੀਏ।
ਹਾਂਜੀ।
ਤੇ ਜਿਹੜੇ ਭੀਮ ਰਾਓ ਅੰਬੇਦਕਰ ਸੀ, ਆਪਣੇ ਆਜ਼ਾਦ ਭਾਰਤ ਦੇ ਪਹਿਲੇ ਮੰਤਰੀ ਸੀ।
ਹਾਂਜੀ, ਬਿਲਕੁਲ ਜੀ।
ਜਿਨੂੰ ਆਪਾਂ ਬਾਬਾ ਸਾਹਿਬ ਅੰਬੇਦਕਰ ਕਹਿੰਨੇ ਹੈਗੇ ਦੇਖੋ ਹਨਾ।
ਹਾਂਜੀ, ਹਾਂਜੀ।
ਇਨਾਂ ਨੇ ਲਾ ਲਓ ਵੀ ਦੇਸ਼ ਦੀ ਆਰਥਿਕਤਾ, ਸਮਾਜਿਕਤਾ
ਹਾਂਜੀ।
ਨੂੰ ਵਿੱਚ ਸੁਧਾਰ ਕਰਨ ਦੇ ਲਈ ਇੱਕ ਮੰ ਤਰੀ ਦੇ ਤੌਰ ਤੇ ਵੀ ਆਪਣਾ ਯੋਗਦਾਨ ਐ ਜੇੜਾ ਓ ਨਿਭਾਇਆ ਹੈਗਾ।
ਹਾਂਜੀ, ਹਾਂਜੀ।
ਤੇ ਦੇਖੋ ਵੀ ਤੇ ਏਨਾਂ ਦਾ ਜੇੜਾ ਅੰਤਿਮ ਸਮਾਂ ਤੀ, ਓ ਦਿੱਲੀ ਦੇ ਵਿੱਚ ਹੀ ਗੁਜ਼ਰਿਆ ਸੀਗਾ।
ਹਾਂਜੀ।
ਕਿਉਂਕਿ ਇਹਨਾਂ ਨੇ ਅੰਤਿਮ ਸਮਾਂ ਇੱਕ ਮੰਤਰੀ ਬਣ ਕੇ ਵੀ ਲਾ ਲਓ।
ਹਾਂਜੀ।
ਦਿੱਲੀ ਦੇ ਵਿੱਚ ਹੀ ਗੁਜ਼ਾਰਿਆ।
ਹਾਂਜੀ।
ਜਿੱਥੇ ਕੇ ਲੋਕ ਓਨਾਂ ਨੂੰ ਬੋਹਤ ਸਾਰੇ ਮਤਬਲ ਕੇ ਸਰਬ ਉੱਚ ਨਾਗਰਿਕ ਸਨਮਾਨ ਕਹਿ ਸਕਦੇ ਜਿਵੇਂ ਕਿ ਭਾਰਤ ਰ ਤਨ ਨਾਲ ਵੀ ਨਿਵਾਜਿਆ ਗਿਆ ਸੀ, ਉੱਨੀ ਸੌ ਨੱਬੇ ਦੇ ਵਿੱਚ ਉਹਨਾਂ ਨੂੰ।
ਹਾਂਜੀ, ਬਿਲਕੁਲ।
ਤੇ ਹੋਰ ਵੀ ਓਨਾਂ ਨੇ ਬੋਹਤ ਸਾਰੇ ਜੇੜੇ ਸਨਮਾਨ ਨੇ ਉਹ ਵੀ ਪ੍ਰਾਪਤ ਕੀਤੇ ਸੀਗੇ।
ਹਾਂਜੀ, ਬਿਲਕੁਲ ਜੀ।
ਜਦੋਂ ਕਿ ਉਹ ਛੇ ਦਸੰਬਰ ਉੱਨੀ ਸੌ ਛਪੰਜਾ ਨੂੰ ਦਿੱਲੀ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਸੀਗਾ।
ਹਾਂਜੀ, ਬਿਲਕੁਲ ਜੀ।
ਪਰ ਜੇੜਾ ਓਨਾਂ ਦਾ ਇਹ ਦਿਵਸ ਹੈਗਾ ਉਹ ਮਨਾਇਆ ਜਾਂਦਾ ਹੈਗਾ।
ਹਾਂਜੀ, ਬਿਲਕੁਲ ਜੀ।
ਕਿਉਂਕਿ ਕਈ ਜਗ੍ਹਾ ਤੇ ਛੁੱਟੀ ਵੀ ਦੇਖੋ ਕੀਤੀ ਜਾਂਦੀ ਏ ਕਿਉਂਕਿ ਭੀਮ ਰਾਓ ਅੰਬੇਦਕਰ ਨੂੰ ਬੋਹਤ ਮਤਬਲ ਕੇ ਆਪਣੇ ਸਾਹਿਤ ਦੇ ਵਿੱਚ ਯੋਗਦਾਨ ਐ ਜੇੜਾ ਦਿੱਤਾ ਜਾਂਦਾ ਹੈਗਾ ਜਸ ਕਾਰ ਕਹਲ ਸਕਦੇ ਆਪਾਂ
ਹਾਂਜੀ, ਬਿਲਕੁਲ ਜੀ।
ਕਿਉਂਕਿ ਲੋਕ ਓਨਾਂ ਨੂੰ ਬਹੁਤ ਜ਼ਿਆਦਾ ਸਿੱਖਿਆ ਦੇ ਖੇਤਰ ਲਈ ਵੀ ਯਾਦ ਕਰਦੇ ਨੇਗੇ।
ਹਾਂਜੀ।
ਕਿਉਂਕਿ ਓ ਇੱਕ ਸਮਾਜ ਸੁਧਾਰਕ ਵੀ ਸੀ ਨਾ।
ਹਾਂਜੀ, ਬਿਲਕੁਲ ਜੀ।
ਓਨਾਂ ਦਾ ਏ ਨਾਰਾ ਵੀ ਸੀਗਾ, ਪੜ੍ਹੋ, ਜੁੜੋ ਤੇ ਸੰਘਰਸ਼ ਕਰੋ।
ਹਾਂਜੀ।
ਕਿਉਂਕਿ ਆਪਾਂ ਨੂੰ ਦੇਖੋ ਪੜ੍ਹ ਲਿਖ ਕੇ ਹੀ ਨੌਲੇਜ ਆਉਂਦੀ ਹੈਗੀ।
ਬਿਲਕੁਲ ਜੀ ਬਿਲਕੁਲ।
ਜਿਦੇ ਨਾਲ ਕਿ ਆਪਾਂ ਸਮਾਜ ਐ, ਓਨੂੰ ਵੀ ਅੱਗੇ ਵਧਾ ਸਕਦੇ ਆਂਗੇ।
ਹਾਂਜੀ।
ਜਿਹੜੀਆਂ ਸਮਾਜ ਕਰਤੀਆਂ ਨੇ, ਉਹਨਾਂ ਨੂੰ ਵੀ ਆਪਾਂ ਤਾਂ ਹੀ ਖਤਮ ਕਰ ਸਕਾਂਗੇ, ਜਦੋਂ ਆਪਾਂ ਪੜ੍ਹ ਲਿਖ ਕਿ ਆਪਾਂ ਨੂੰ ਗਿਆਨ ਹੋਊਗਾ ਹਨਾ।
ਬਿਲਕੁਲ ਜੀ।
ਤੇ ਆਪਾਂ ਦੂਜੇ ਲੋਕਾਂ ਨੂੰ ਆ, ਉਹਨਾਂ ਨੂੰ ਵੀ ਜਾਗਰੂਕ ਕਰ ਸਕਦੇ ਆ ਗੇ।
ਹਾਂਜੀ, ਬਿਲਕੁਲ।
ਹਾਂਜੀ ਹਾਂ, ਚਲੋਂ ਠੀਕ ਹੈ ਮੈਮ ਧੰਨਵਾਦ ਜੀ।
ਓਕੇ ਜੀ ਓਕੇ।
ਹ ਹਮ